ਹੈਲੋ। ਹੈਲੋ। ਸਤਿ ਸ੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਚਾਲ ਠੀਕ ਹੋ।
ਵਧੀਆ-ਵਧੀਆ, ਹੋਰ ਸੁਣਾਓ ਕੀ ਕਰਦੇ ਸੀ।
ਬਸ-ਬਸ। ਫੋਨ ਚਲਾ ਰਿਹਾ ਸੀ, ਕਰਨਾ ਕੀ
ਕੀ ਖਰੀਦ ਕੇ ਲਿਆਏ
ਕੁਛ ਨੀ ਬਸ ਏਦਾਂ ਹੀ। ਮੋਬਾਇਲ ਲੈਣਾ ਸੀ ਨਵਾਂ ਮੋਬਾਇਲ ਲਿਆ ਸੀ ਨਵਾਂ ਗੱਲ ਖਰਾਬ ਹੋ ਗਿਆ ਸੀ ਨਾ।
ਅੱਛਾ, ਕਿਹੜਾ ਲਿਆ।
ਬਸ ਲੈ ਲਿਆ ਵੀਵੋ ਦਾ ਵੀ ਥਰਟੀ ਟੂ ਪ੍ਰੋ ਲੈ ਪ੍ਰੋ ਮੈਕਸ ਲੈ ਲਿਆ।
ਹਮ, ਪੁਰਾਣਾ ਖ਼ਰਾਬ ਹੋਇਆ ਸੀ।
ਹਾਂਜੀ ਪੁਰਾਣਾ ਖ਼ਰਾਬ ਹੋ ਗਿਆ ਤੇ, ਮੈਂ ਕਿਹਾ ਨਵਾਂ ਲੈ ਲਈਏ। ਤੇ ਆਪਣਾ ਹਾਂਜੀ ਤੇ ਮੋਬਾਇਲ ਫੋਨ ਦੇ ਮੋਬਾਇਲ ਅੱਜ ਕੱਲ ਬ ਮੋਬਲ ਬਿਨਾਂ ਗੁਜਾਰਾ ਈ ਹੈ ਨਹੀਂ
ਗੁਜ਼ਾਰਾ ਹੀ ਨਹੀਂ ਹੈਗਾ ਸਹੀ ਗੱਲ ਏ। ਨੁਕਸਾਨ ਵੀ ਤੇ ਫਾਇਦਾ ਵੀ ਮੋਬਾਈਲ ਦਾ ਅੱਜ ਕਲ
ਚਲੋ ਬੰਦੇ ਨੇ ਕੋਈ ਚੀਜ਼ ਮੰਗਉਣੀ ਹੋਏ ਅੱਜ ਕੱਲ ਬਲਿੰਕਟ ਵਗੈਰਾ ਚੱਲਦਾ ਬੰਦਾ ਨਾਲ ਹੀ ਚੀਜ਼ ਮੰ ਲਦਾ ਵਾ ਕੋਈ ਚੀਜ਼ ਮੰਗਵਾਉਣੀ ਪੈ ਜਾਵੇ ਟਮ ਹਾਂਜੀ ਕਿਸ ਕੋਈ ਪਤ ਬੰਦਾ ਦੂਰ ਬੈਠਾ ਵਾ ਪ੍ਰਦੇਸ਼ ਚ ਬੈਠਾ ਵੇ।
ਹਾਂਜੀ ਸਹੀ ਗੱਲ ਏ। ਅੱਜ ਕੱਲ ਚਲੋ ਲੋਕੇਸ਼ਨ ਪਤਾ ਲੱਗ ਜਾਂਦੀ ਏ।
ਹਾਂਜੀ-ਹਾਂਜੀ। ਉਹਨਾਂ ਨਾਲ ਗੱਲਾਂ ਹੋ ਜਾਂਦੀਆਂ ਜੀ। ਬਾਹਰ ਬੈਠੇ ਵੀਡੀਓ ਕਾਲਾਂ ਹੋ ਜਾਂਦੀਆਂ ਜੀ, ਮਹਿਸੂਸ ਨਹੀਂ ਹੁੰਦਾ ਕਿ ਬੰਦਾ ਬਾਹਰ ਘਰੋਂ ਬਾਹਰ ਬੈਠਾ ਜੀ‌ ਪਰ ਮੋਬਾਇਲ ਨੇ ਨੁਕਸਾਨ, ਮੋਬਾਇਲ ਨੇ ਚਲੋ ਫਾਇਦਾ ਵੀ ਬਹੁਤ ਹੈ ਪਰ ਨੁ ਨੁਕਸਾਨ ਵੀ ਚਲੋ ਹੁੰਦੇ ਏ, ਤੁਹਾਨੂੰ ਪਤਾ ਹੀ ਹੈ।
ਨੁਕਸਾਨ ਚਲੋ ਹੈਗੇ ਨੁਕਸਾਨ ਹੈਗੇ ਲੇਕਿਨ ਫਾਇਦਾ ਵੀ ਹੈਗਾ। ਚਲੋ ਪੜ੍ਹਾਈ ਵੀ ਹੋ ਜਾਂਦੀ ਬੱਚਿਆਂ ਦੀ ਚਲੋ ਕੋਈ ਚੀਜ਼ ਜ ਗੂਗਲ ਤੋਂ ਸਰਚ ਕਰ ਸਕਦੇ ਬੰਦਾ।
ਹਾਂਜੀ, ਉਹ ਤਾਂ ਫੇਰ ਹੁੰਦਾ ਹੀ ਨਾ ਕਿ ਫਾਇਦਾ ਵੀ ਐ ਨੁਕਸਾਨ ਾਨ ਵੀ ਆ ਪਰ ਅ ਲੋਕਾਂ ਨੂੰ ਸਾਰਿਆਂ ਨੂੰ ਚਾਹੀਦਾ ਕਿ ਆਪਣਾ ਆਰਾਮ ਨਾਲ ਵਧੀਆ ਵਧੀਆ ਚਲਾਵੇ ਫਾਇਦੇ ਵਾਲੀ ਚੀਜ਼ਾਂ ਕਰ ਰਹੇ ਹਾਂਜੀ-ਹਾਂਜੀ-ਹਾਂਜੀ, ਆਪਣੇ ਪੜ੍ਹਾਈ ਰਿਲੇਟਿਡ ਚਲਾਵੇ ਟੋਪ ਸਾਰੇ ਮਿਲ ਸਾਰੇ ਵਿਸ਼ੇ ਮਿਲ ਜਾਂਦੇ ਆ, ਜਿੱਦਾਂ ਮਰਜੀ ਦੇਖੇ ਸਕੂਲਾਂ ਵਿੱਚ ੀਆਂ ਪੜ੍ਹਾਈਆਂ ਹੋ ਜਾਂਦੀਆਂ ਜੀ ਵਧੀਆ ਵਧੀਆ ਵਧੀਆ ਵਧੀਆ ਅਧਿਆਪਕ ਹੈਗੇ ਆ ਸਾਰੇ ਮਿਲ ਜਾਂਦੇੇ ਵੀਡੀਓ ਨਾਲ ਦੀ ਸਾਰੀਆਂ ਵੀਡੀਓ ਮਿਲ ਜਾਂਦੀਆਂ ਯੂਟਿਊਬ ਤੇ ਮਿਲ ਜਾਂਦੀਆਂ। ਹਾਂਜੀ- ਹਾਂਜੀ। ਮਤਲਬ ਤੁਸੀਂ ਬਹੁਤ ਕੁਛ ਸਿੱਖ ਸਕਦੇ ਹੋ।
ਮੋਬਾਇਲ ਬਹੁਤ ਚੀਜ਼ ਸਿਖਾਉਣ ਵਾਲੀ ਹੋ ਜ ਸ ਵਰਕ ਕਰ ਲਿਆ ਬ ਬਹਿ ਕੇ ਘਰ ਨਾ ਬ ਬਾਹਰ ਜਾਵੇ ਵਾਈਫ ਲਈ ਅੱਛਾ ਹੈ। ਹਾਊਸ ਵਾਈਫ ਦੇ ਲਈ ਬਹੁਤ ਅੱਛਾ ਹੈ। ਹਾਂਜੀ, ਚੱਲਦੀ ਹਾਂਜੀ। ਜੀ ਹਾਂਜੀ। ਬਹੁਤ ਜ਼ਿਆਦਾ ਬਹੁ ਹਾਂਜੀ ਹਾਂਜੀ।
ਮੋਬਾਇਲ ਫੋਨ ਤੋਂ ਬਿਨਾਂ ਤਾਂ ਗੁਜ਼ਾਰਾ ਹੀ ਹੈ ਨਹੀਂ । ਮੋਬਾਇਲ ਤਾਂ ਮੇਨ ਚੀਜ਼ ਹੈ ਜੀ, ਮੋਬਾਇਲ ਤੋਂ ਬਿਨਾਂ ਗੁਜ਼ਾਰਾ ਹੀ ਹੈ ਨੀ ਅੱਜ ਕੱਲ ਜੀ। ਮੋਬਾਇਲ ਫੋਨ, ਮੋਬਾਇਲ ਫੋਨ ਵਧੀਆ ਚੀਜ਼ ਹੈ ਜੀ। ਬਸ ਅਸੀਂ ਇਹਦਾ ਫਾਇਦਾ ਹੀ ਲੈਣਾ ਸੀ ਮੋਬਾਇਲ ਫੋਨ ਦਾ ਨੁਕਸਾਨ ਨੀ ਕਰਨਾ ਯਾਰ ਨੁਕਸਾਨ ਵਾਲੀ ਚੀਜ਼ਾਂ ਨੀ ਆਪਾਂ ਦੇਖਣੀਆਂ, ਆਪਾਂ ਫਾਇਦੇ ਵਾਲੀ ਚੀਜ਼ਾਂ ਹੀ ਦੇਖਣੀਆਂ ਮੋਬਾਈਲ ਫੋਨ ਦੀਆਂ ਮੋਬਾਇਲ ਫੋਨ ਵਧੀਆ ਚੀਜ਼ ਹੈ ਜੀ। ਪਰ ਬੰਦਾ ਇਹਨੂੰ ਯੂਜ ਵੀ ਘੱਟ ਕਰਨਾ ਚਾਹੀਦਾ ਜੀ, ਕਿਉਂਕਿ ਤੱਖਾਂ ਦਾ ਵੀ ਨੁਕਸਾਨ ਕਰਦਾ, ਤੁਹਾਨੂੰ ਪਤਾ ਜੀ। ਬੱਚੇ ਛੋਟੇ ਬੱਚਿਆਂ ਨੂੰ ਅੱਜ ਕੱਲ੍ਹ ਜਲਦੀ ਨਜ਼ਰ